ਹੈਲੋ
ਹੈਲੋ
ਸਤਿ ਸ੍ਰੀ ਅਕਾਲ ਹੋਰ ਕੀ ਕਰ ਰਹੇ ਹੋ
ਕੁਛ ਨ ਬੈਠੇ ਸੀ ਨਾਸ਼ਤਾ ਕਰ ਰੇ ਸੀ
ਅੱਛਾ
ਹਮ ਮੈਂ ਵੀ ਬਸ ਸਾਫ਼ ਸਫ਼ਾਈ ਚ ਲੱਗੀ ਹੋਈ ਆ
ਪਹਿਲਾ ਸਫਾਈ ਕ ਲ ਸਫਾਈ ਕਰੋ ਤੇ ਆ ਬੇਟੀ ਮੇਰੀ ਛੱਡਦੀ ਨੀ ਆ ਪੂਰਾ ਖਦਾਰਾ ਪੱਕ ਕੇ ਰੱਖ ਦਿੰਦੀ ਸਾਰਾ ਕੁਛ ਕੱਢ ਕੱਢ ਕੇ ਬਾਹਰੋਂ ਹੀ ਲੱਗੀ ਹੋਣੀ ਸਫ਼ਾਈ ਕਰਨ ਥੋੜ੍ਹੀ
ਕੀ ਕੀਤਾ ਨਾਸ਼ਤੇ ਚਸਤੇ ਉਹ ਮਾਈ ਗ ਹੇ ਰੱਬਾ ਕੀ ਕਕਰੋਚ ਹੈ ਮੇਰੇ ਸਟੱਡੀ ਟੇਬਲ ਚ
ਦਵਾਈ ਨਿ ਪਾਇਆ
ਦਵਾਈ ਪਾਈ ਆ ਪਤਾ ਨੀ ਖਤਮ ਹੀ ਨੀ ਹੁੰਦੇ ਇਥੇਨੇ ਸਾਰੇ ਰੋਜ਼ਾਨਾ ਕੀ ਬੋਲੀਏ
ਸਾਫ਼ ਸਫ਼ਾਈ ਕਰਨੀ ਪੈਣੀ ਹੈ
ਹਾਂ ਵਹੀ ਨਾ ਅਸਲ ਚ ਨਾ ਜਿੱਥੇ ਸਾਡੇ ਘਰ ਜੇ ਬਣੇ ਨਾ ਪਹਿਲਾਂ ਇੱਥੇ ਨਾ ਪਹਿਲਾਂ ਕਚਰਾਚਰਾ ਸਾਰਾ ਸੁੱਟਦੇ ਹੁੰਦੇ ਡਪ ਡੰਪਿੰਗ ਏਰੀਆ ਸੀ ਪੂਰਾ ਕਹਿੰਦੇ ਤਾਂ ਕਰਕੇ ਨਾ ਤੇ ਜ਼ਮੀਨਾਂ ਚ ਇੱਥੇ ਵੜੇ ਹੋਏ ਕੋਕਰੋਚ ਜਿੰਨਾ ਵੀ ਕਰਲੋ ਫੇਰ ਨਿਕਲ ਆਂਦੇ ਬਾਰ ਜਿੰਵੇਂ ਕਰ ਲੋ ਉੱਨੀ ਫੇਰ ਨੀ ਹੋ ਜਾਂਦੇ। ਖਾਤਮਾ ਹੀ ਨਹੀਂ ਹੁੰਦਾ ਇਹਨਾਂ ਦਾ। ਪਰੇਸ਼ਾਨ ਹੋ ਗਏ ਕੋਕਰੋਚਾ ਤੋਂ ਤੁਸੀਂ ਇਕਦਮ। ਠੀਕਰੀ ਏ, ਬੋਤ ਜਾਦਾ
ਹਮ
ਵਦਾ ਵੀ ਬੜੀ ਹੋ ਜਾਂਦਾ ਨਾ ਇਹਨਾਂ ਦਾ, ਜਿੰਨੇ ਕਿ ਮਰਦੇ ਨ ਉਓਨੇ ਕੁ ਹੋਰ ਹੋ ਜਾਂਦਾ
ਓ ਤੇ ਐ। ਉਹੀ ਲੱਗੀ ਹੋਈ ਸੀ ਸਾਫ਼ ਸਫ਼ਾਈ, ਇੱਕ ਤੇ ਖਿਲਾਰਾ ਹੀ ਇਹਨਾਂ ਦਾ। ਹਾ
ਅਜ ਤੇ ਛੁੱਟੀ ਹੋਣੀ ਬੱਚਿਆਂ ਨੂੰ।
ਹੋਹੀ ਲੱਗੀ ਹੋਈ ਆ ਪੂਰਾ ਕੱਢ ਕੱਢ ਕੇ ਬ੍ਰੈਸਲੇਟ ਤੇ, ਲਿਪ ਬਾਮ ਤੇ ਢੇਰ ਲਗਾ ਕੇ ਰੱਖ ਦਿੰਦੇ ਇੰਨਾ ਇੰਨਾ। ਜਗਹਾ ਨੀ ਹੁੰਦੀ, ਹੁ।
ਤੇ ਬੱਚਿਆਂ ਨੇ ਖੇਡ ਕਿੱਥੇ ਕਰਨਾ।
ਹਾਂ, ਵਹੀ ਨਾ, ਜਿੰਨਾ ਲਈ ਜਾਓ ਹੋਰ ਬ ਲਈ ਜਾਣਾ ਲਈ ਜਾਣਾ।
ਬੜੀਆ ਦਾ ਵੀ ਤਾਂ ਹੀ ਆ ਆਹ ਵੇਖਿਓ ਤੇ ਆ ਵੀ ਲੈ ਲੋ ਉਹ ਵੀ ਲੈ ਲੋ ਆ ਵੀ ਸੋਣਾ ਉਹ ਵੀ ਸੋਣਾ।
ਸਹੀ ਆ ਤੇ ਆਪ ਸਾਡਾ ਵੀ ਇਹੀ ਹਾਲ ਹੁੰਦਾ। ਹਾਂ, ਓ ਤੇ ਐ। ਇਸ ਤਰਾ ਹੀ ਆ ਬਸ ਉਹੀ ਲੱਗੀਆਂ ਹੋਈਆਂ ਕਰਨ ਵਾਸਤੇ ਆ ਗਈ ਤੇ ਫੇਰ ਮੈਨੂੰ ਹਟਾਉਣ ਵੀ ਦੇਣਾ ਗਈ ਗਈ ਆ ਹੁਣੇ ਬਾਰ। ਆ ਗਈ ਤੇ ਫੇਰ ਚੱਲ ਗ ਜਾਣਾ ਕਿਵੇਂ, ਆਹ ਨੀ ਹਟਾਉਣਾ ਉਹ ਨੀ ਹਟਾਉਣਾ ਯੇ ਰਹਿਣ ਦੋ। ਫਾਲਤੂ ਦਾ ਖਿਲਾਰਾ ਬੜੀ ਇਕੱਠਾ ਕਰ ਲੈਂਦੀ ਹੁਣ ਗੁਲੇਲ ਕੀ ਚੀਜ਼ ਵਾਸਤੇ ਤੇ ਦੱਸੋ ਗੁਲੇਲ ਲਾ ਕੇ ਰੱਖੀ ਹੋਈ ਕਰੇ, ਕੀ ਕਰਨੀ ਬੜੀ ਦੇ ਪੱਥਰ ਸੁੱਟਣੇ ਇਦਰ ਤੋਂ ਉੱਧਰ।
ਹੁ।
ਗੁਲੇਲ ਲੈ ਕੇ ਰੱਖੀ ਹੋਈ ਐ, ਬਸ ਉਹ ਕਿਤੇ ਆਪਣੇ ਨਾਨੂ ਦੀ ਵੇਖ ਲੀ ਕਿ ਨਾਨੂ ਕੋਲ ਹੈਗੀ ਐ ਤੇ ਮੈਨੂੰ ਵੀ ਚਾਹੀਦੀ। ਬਸ ਉਹਨਾਂ ਨੇ ਤੇ ਰੱਖੀ ਹੋਈ ਸੀ ਤਾਂ ਕਰਕੇ ਕਿ ਉਹ ਮੁੁਰਗੀ ਬੱਚੇ ਰੱਖੇ ਹੋਏ ਸੀ ਤੇ ਚੀਦ ਲਾਉਂਦੀ ਆ ਤੇ ਹੋਰ ਪਜਾਉਣ ਵਾਸਤੇ ਉਹਨਾਂ ਨੂੰ ਤਾਂ ਕਰਕੇ ਰੱਖੀ ਏ। ਹੋਰ ਤੁਸੀਂ ਸੁਣਾਓ? ਹੈਲੋ। ਤੁਹਾਡੀ ਆਵਾਜ਼ ਨਹੀਂ ਆ ਰਹੀ, ਹਾਂ ਆ ਗਈ ਹੁਣ ਪਹਿਲੇ ਆਵਾਜ਼ ਹੀ ਨਹੀਂ ਆ ਰਹੀ ਸੀ।
ਫੇਰ ਹੋ ਜਾਂਦਾ ਨਾ ਵਿਚੇ ਗਾਇਬ ਹੋ ਜਾਂਦਾ। ਫੇਰ ਆ ਜਾਣਾ।
ਹ ਚੱਲੀ ਜਾਂਦਾ। ਇੱਕ ਤਾਂ ਪਤਾ ਨੀ ਹੱਥ ਚ ਵੀ ਕੀ ਜੋਰ ਜਿਆ ਆ ਗਿਆ ਕੀ ਪਤਾ ਨੀ ਫਿਰਦਾ ਰਜਾ ਹੋਈ ਜਾਂਦਾ ਇੱਕ ਤੇ ਆਂ ਜਿਹੜੇ ਕਲਰ ਜਿਹੇ ਆਉਂਦੇ ਐ। ਉਹ ਵਾਲੇ, ਉਹ ਕੀ ਬੋਲਦੇ ਉਹਨੂੰ ਉਹ ਉਹੋ ਉਹੋ ਕਲਰ ਕੀ ਉਹੋ ਸਕੈਚ ਪੈਨ ਉਹ ਵੀ ਫਾਲਤੂ ਹੀ ਜ਼ਿਆਦਾ ਚੱਲਦੇ ਵੀ ਨੀ ਮੈ ਤਾਂ ਚਲਾਆਂਦੇ ਹੁਣ ਸਾਰੇ ਸੁੱਖ ਵੀ ਗਏ ਪਏ ਪਏ
ਅੱਛਾ, ਓਦਾਂ ਹੀ ਹੁੰਦਾ।
ਹਾਂ, ਬਸ ਨਵੀਂ ਚੀਜ਼ ਜਿਹੜੀ ਵੇਖ ਲਈ, ਬੱਸ ਉਹ ਚਾਹੀਦੀ ਐ। ਫੇਰ ਪਏ ਪਏ ਨਾ ਤੇ ਸੁੱਟਣ ਦੇਣੀ ਆ ਨਾ ਰੱਖਣ ਦੇ ਕੰਮ ਦੀ ਆ। ਖਿਲਾਰਾ ਹੀ ਇਕੱਠਾ
ਹੂੰ ਹੂੰ।
ਹੋਰ, ਤੁਹਾਡਾ ਹੋ ਗਿਆ ਕੰਮ।
ਹੂੰ। ਮੇਰਾ ਹੋ ਗਿਆ, ਬਸ ਮੈਂ ਉਹ ਕਰ ਰਹੀ ਸੀ। ਥੋੜੇ ਜਾ ਨੇਲ ਪੈਂਟ ਲਾ ਰਹੀ ਸੀ।
ਅੱਛਾ।
ਬਸ ਲੈ- ਲੈ ਕੇ ਆਉਂਦੀ ਲਗਾਉਂਦੀ ਮੈਂ।
ਹਾਂ- ਓ ਤੇ ਆ, ਮੇਰਾ ਵੀ ਓਹੀ ਹਾਲ। ਪੈਂਰਾਂ ਚ ਲਗਾ ਲੇਣੀ, ਹੱਥਾਂ ਚ ਨਹੀਂ ਲੱਗਣੀ। ਪੈਰ ਚ ਲਗਾ ਲੀ, ਇੱਕ ਵਾਰੀ ਤੇ, ਪੰਜ ਛੇ ਮਹੀਨੇ ਲੱਗਣੀ ਨਹੀਂ।
ਹਾਂ। ਉਹ ਤੇ ਨਿਕਲਦੀ ਵੀ ਨਹੀਂ ਹੈ। ਫਿਰ ਕਿਤੇ, ਉਹੀ ਫਿਰ ਜਾਣਾ-ਆਉਣਾ ਹੁੰਦਾ। ਤੇ ਫੇਰ ਲੱਗ? ਚੱਲ ਜਾਂਦੇ। ਤੇ ਫੇਰ ਏ ਆ ਜਾਂਦਾ- ਅਰੇ, ਮਿਲਦੇ ਹੀ ਨਹੀਂ।
ਜਾਂਦੇ, ਕਿਸੇ ਨੂੰ ਕਹਿੰਦੀ ਆ। ਕਿ ਮੈ ਨੇਲ- ਪੇਂਟ ਸੋਹਣਾਂ ਕਲਰ ਲਗੳਂਂਦੀ। ਤੂੰ ਹੈ ਨੀ, ਲੈ ਕੇ ਕਰਨਾ ਕੀ। ਮੇਰੇ ਨੇਲਸ ਹੀ ਛੋਟੇ ਹੈ ਨਾ। ਮਿਲਾ ਤੇ ਆਈ ਸੀ।
ਹੂੰ। ਅੱਛਾ। ਮੈਂ ਵੀ ਇੱਕ ਵਾਰੀ ਕੀ ਕੀਤਾ ਸੀ। ਆਪ ਹੀ ਮੇਰੀ, ਉਹ ਔਨਲਾਈਨ ਮੰਗਇਆ ਤੇ ਲਗਾਏ। ਉਹ, ਮੇਰੇ ਕੋਲ ਤਾਂ ਕੋਈ ਕੰਮ ਹੀ ਨਹੀਂ ਹੋਏਗਾ। ਤੇ ਓ ਵੱਜਦੇ ਵੀ ਕਿੰਨੀ ਜ਼ੋਰ ਸੇ ਐ। ਬਾਚੋਂ ਏ ਲਗਾਏ ਤੇ ਨਾ ਗਲੂ ਹੀ ਨੀ ਸਟਰੋਂਗ ਉਹਨਾਂ ਨੇ ਦਿੱ ਕਿ ਮੈਂ ਭਾਂਡੇ ਧੋਣ ਡੀ, ਧੋਂਦੇ-ਧੋਂਦੇ ਹੱਥ ਮੇਰਾ ਸਲਿੱਪ ਕੀਤਾ। ਤੇ ਉਹ ਪਲੇਟ! ਵੱਜੇ। ਨਾਖੂਨ ਇੰਨੀ ਜ਼ੋਰ ਚ ਲੱਗਾ, ਜੇਂਵੇ ਆਪਣੇ ਹੀ ਨੋ ਚ ਵਜ ਗਿਆ ਹੁੰਦਾ। ਐਵੇਂ। ਬੜੀ ਸਟਰੋਂਗ ਗਲੂ ਦਿੱਤੀ, ਨਾਲ ਇਸ ਵਾਰੀ ਇਹਨਾਂ ਨੇ ਲੱਗ ਜਾਂਦਾ ਬੜੀ। ਹਤ ਤੇੇ
ਨਾਲੇ ਹੈਬਿਟ ਨਹੀਂ ਹੋਵੇਗੀ।
ਹੂੰ। ੳ ਤਾਂ ਹੈ। ਆਦਤ ਨਹੀਂ ਹੈਗੀ, ਨਾ ਮੇਰੇ ਆਦਤ ਛੇਤੀ-ਛੇਤੀ ਕਰਨ ਦਾ ਕੰਮ। ਤੇ ਛੇਤੀ ਦੇ ਚੱਕਰ ਚ, ਫਿਰ ਵੱਧ ਜਾਂਦੀ ਆ। ਬੁਲਾ-ਮੰਮੀ ਸੱਦਣ ਦੀ। ਮੰਮੀ ਸੱਦਣ ਡਈ। ਹਾਂ। ਕੀ ਕਰੀਏ?
ਹੂੰ।
ਬਸ, ਹੁਣੇ ਸਫ਼ਾਈ ਕਰਨ ਡੀ ਆ। ਥੋੜੀ ਦੇਰ ਬਾਅਦ, ਫਿਰ ਉੱਥੇ ਫਿਰ ਉਹੀ, ਖਿਲਾਰਾ ਪੈ ਜਾਣਾ ਸਾਰਾ।
ਹਾਂਜੀ।
ਹਾਂ
ਕਾੱਲ ਕੀਤਾ ਸੀ। ਬਾਥਰੂਮ ਸਾਫ਼ ਕਰਨ ਵਾਲਾ। ਉਹ, ਮੈਂ ਖੁਦ ਲਾ ਲੈਨੀ।
ਪ ਹੁੰਦਾ ਕਈ ਵਾਰੀ ਕਰਨ
ਅਸੀਂ ਵੀ ਸਦੇ ਹਾਂ ਹ ਸਦੇ ਵੀ ਕਈ ਵਾਰੀ ਆਉਂਦਾ
ਹਾਂ, ਓ ਠੀਕ ਕਰ ਜਾਂਦੇ ਐ। ਉਹ ਫਿਰ ਆਪਣੇ ਏਸਿਡ- ਉਸਿਡ, ਜਿਹਾ ਲਿਆਉਂਦੇ ਨੇ ਕਲੀਨਰ ਵਗੈਰਾ। ਉਹ ਸਭ ਬਾਲਣ ਦੇ ਸਾਡੇ ਇਥੇ ਹੋਣਾ ਨੀ ਉਹ ਸਭ ਨਾਲ
ਏਸਿਡ ਵਗੈਰਾ ਬਹੁਤ ਜਿਆਦਾ ਸਾਫ
ਤਾਂ ਹੀ- ਤੇ ਚਮਕਦਾ ਫਿਰ, ਥੋੜਾ ਸਾਫ਼ ਹੋ ਜਾਂਦਾ। ਹਮ
ਸਾਫ਼ ਕਰ ਰਹੀ ਸੀ, ਤੇ ਵਾਸ਼ ਰੂਮ ਬੰਦ ਕਰਕੇ ਐਸਿਡ ਪਾ ਕੇ ਤੇ ਉਹ ਜਿਹੜਾ ਜੀ ਚੜਿਆ ਮੈਂ ਤੇ ਭਜੀ
ਹੰਹੰਹੰ ਹਾਂ ਗੈਸ ਦੀ ਬੜੀ ਚੜ੍ਹਦੀ ਉਹਨਾਂ ਦੀ, ਕੈਮੀਕਲ ਜਿਹਾ ਹੁੰਦਾ ਨਾ ਵਿੱਚ ਕੀ ਪਤਾ
ਉਹਦੇ ਚ ਲਿਖਿਆ ਜਾਂਦਾ ਕਿ ਬਾਥਰੂਮ ਬੰਦ ਕਰਕੇ ਨੀ ਕਰਨਾ ਉਨੇ ਬੰਦ ਕਰਕੇ ਸਟਾਰਟ ਹੋ ਗਈ
ਹਾਂ ਤੇ ਫਿਰ ਚੜ੍ਹਨਾ ਈ ਸੀ ਏਸ ਤਰ੍ਹਾਂ ਈ ਤੇ ਇੱਕ ਜਾਣੇ ਦਾ ਸੁਣਿਆ, ਅਹ ਸੀ ਹੋਇਆ ਕੀ ਕੀਤਾ ਉਹਨਾਂ ਨੇ? ਮੇਰੇ ਮਾਮੀ ਤੇ ਭਰਾ ਲੂੰਘੀ ਸੀ ਲੱਗਦੇ, ਉਹਨਾਂ ਨੇ ਕੀ ਕੀਤਾ ਜਿਹੜੀ ਆ ਮੱਛਰਮਾਨ ਵਾਲੀ ਸਪਰੇਅ ਨੀ ਹੁੰਦੀ ਮੱਖੀਆਂ ਬਹੁਤ ਜ਼ਿਆਦੀਆਂ, ਤੇ ਉਹਨਾਂ ਨੇ ਕੀ ਕੀਤਾ ਪੂਰਾ ਰੂਮ ਬੰਦ ਕਰਕੇ ਤੇ ਪੂਰੀ ਇੱਕ ਬੋਟਲ ਖਾਲੀ ਕਰਤੀ ਕਮਰੇ ਚ ਉਹਨਾਂ ਨੇ ਮਾਰ ਮਾਰ ਕੇ, ਔਰ, ਸੁਤ ਤੇ ਕਿੰਨੀ ਦੇਰ ਸ਼ਾਮ ਤੱਕ ਸੁੱਤੇ ਈ ਰਹੇ ਇਕ ਦਮ ਉਠੇ ਹੀ ਨੀ, ਚੜ੍ਹ ਗਈ ਗੈਸ ਬੇਹਸ਼ ਜਿਹੇ ਟਾਈਪ ਦੇ ਹੋ ਗੇ ਤੇ, ਸ਼ਾਮੀ ਉਹ ਕੋਈ ਸੀ ਵੀ ਨੀ ਘਰੇ, ਸਭ ਗਏ ਹੋਏ ਤੇ ੳਤੇ ਦੋ ਤਿੰਨ ਜਾਣੇ ਕੱਲੇ ਘੜੈ ਸੀ ਤੇ ਜਦੋਂ, ਦੇ ਫੋਨ ਚ ਫੋਨ ਲਗਾਈ ਜਾਵੇ ਕੀ ਮਤਲਬ ਫੋਨ ਨੀ ਚੁੱਕਣ ਡੇ, ਕੀ ਹੋਇਆ ਜਦੋਂ ਘਰ ਆ ਕੇ ਵੇਖਿਆ ਤਾਂ ਸੁੱਤੇ ਪਏ ਫੇਰ ਏਦਨ ਦਰਵਾਜਾ ਉਹਜਾ ਖਟਖਟਾਇਆ ਤੇ ਖੋਲਿਆ ਦਰਵਾਜ਼ਾ ਤੇ, ਫੇਰ ਉਹਨਾਂ ਨੇ ਕਿਹਾ ਕੀ ਹੋਇਆ ਕਰਕੇ, ਤੇ ਕਹਿੰਦੇ ਅਸੀਂ ਤੇ ਸਵੇਰ ਦੇ ਸੁੱਤੇ ਹੋਏ ਆ ਫੇਰ ਪੁੱਛਿਆ ਕਿਸ ਤਰ੍ਹਾਂ, ਤੇ ਕਹਿੰਦੇ ਕਿ ਅਸੀਂ ਉਹ ਮੱਛਰ ਵਾਲੀ ਸਪਰੇਅ ਮਾਰੀ ਸੀ ਰੂਮ ਚ ਮੱਖੀਆਂ ਬਹੁਤ ਜ਼ਿਆਦੀਆਂ ਸੀ
ਬਸੀ
ਓਈ ੳਈ ਨਾ ਆਪ ਹੀ ਸੋ ਸੋ ਕੇ ਮਰ ਗੀ ਉਹ ਚੜ੍ਹ ਗੀ ਨਾ ਗੈਸ ਉਹ ਹੁੰਦਾ ਵਾ ਉੇਸ ਚ ਕੈਮੀਕਲ ਉੱਚੇ ਵੀ ਹੁੰਦੇ ਐ ਮਜਾ਼ਕ ਕਰਦੇ ਹੀ ੳ ਵੀ ਉਸ ਦੇ ਹੋ ਗਏ ਵੀ ਮੇਨੂ ਸੁਣ ਕੇ ਹਾਸ ਤੇ ਮੈਂ ਕਿਹਾ, ਮੱਛਰ ਮਾਰਨ ਮੱਖੀਆਂ ਮਾਰਨ ਦੇ ਚੱਕਰ ਚ ਆਪ ਹੀ ਪਲਟੀ ਹੋ ਜਾਣਾ ਸੀ ਉਨਾਂ ਨੇ ਇੱਕ ਤੋ ਇੱਕ ਕਾੰਡ ਕਰਦੇ, ਲੋਕੀ ਠੀਕ ਹੈ, ਕੀ ਕਹਿ ਰਹੇ
ਸਹੀ ਗੱਲ ਹੈ, ਇੱਕ ਤੋਂ ਇਕ ਲੋਕੀ ਕਿਵੇ ਮਿਲਣਗੇ
ਹਾਂ ਵਹੀ ਨਾ